ਹੈਲੋ,
ਹੈਲੋ, ਸਸ ਰੀ ਕਾਲ ਜੀ।
ਹਾਂਜੀ -ਹਾਂਜੀ- ਹਾਂਜੀ ਸਸ ਰੀ ਕਾਲ ਜੀ, ਕੀ ਹਾਲ- ਚਾਲ?
ਹਾਂਜੀ ਠੀਕ ਨੇ ਜੀ, ਤੁਸੀਂ ਸੁਣਾਓ ਠੀਕ ਠਾਕ।
ਹਾਂ ਸਭ ਠੀਕ ਠਾਕ, ਤੁਸੀਂ ਸੁਣਾਓ ਸਾਰੇ ਘਰ ਠੀਕ ਨੇ।
ਹਾਂਜੀ ਠੀਕ ਨੇ ਜੀ, ਤੁਸੀਂ ਸੁਣਾਓ
ਬਸ ਸਭ ਵਧੀਆ, ਕਿਰਪਾ ਹੈਗੀ।
ਅੱਛਾ ਮੈਂ ਨਾ ਦੇਖਿਆ ਸੀਗਾ, ਤੁਹਾਡੀ ਮੋਬਾਇਲ ਦੀ ਸ਼ੋਪ ਹੈਗੀ ਸੀ, ਤੇ ਹਾਂਜੀ। ਜੀ ਹਾਂਜੀ, ਮੈਂ ਨਾ ਹੁਣ ਬੱਚਿਆਂ ਨੂੰ ਸਕੂਲ ਤੋਂ ਹੋਮਵਰਕ ਮਿਲਿਆ, ਤੇ ਸਾਰਾ ਦਿਨ ਮੇਰਾ ਫੋਨ ਮੰਗਦੇ ਨੇ।
ਤੇ ਮੈਂ ਸੋਚ ਰਹੀ ਆਂ ਹਾਂ ਬੱਚਿਆਂ ਨੂੰ ਨਾ ਇੱਕ ਫੋਨ ਲੈ ਦਿਆ, ਪਰ ਨਾ ਫੋਨ ਐਸਾ ਹੋਵੇ ਜਿਹਦੇ ਚ ਗੇਮਾਂ ਘੁੰਮਣ ਨਾ ਚੱਲਣ, ਬਸ ਸਿਰਫ ਵਟਸਐਪ ਚੱਲੇ। ਬੱਚਿਆਂ ਦਾ ਕੰਮ ਆ ਜੇ, ਤੇ ਬੱਚੇ ਅਹ ਕੰਮ ਕਰ ਲੈਣ ਆਪਣਾ ਬਸ।
ਇੰਝ ਨਹੀਂ ਹੁੰਦਾ। ਹੁਣ ਜੇ ਫੋਨ ਹੈਗਾ ਮਲਟੀਮੀਡੀਆ ਫੋਨ ਹੈਗੇ ਨੇ, ਅੱਜ ਕੱਲ੍ਹ ਐਹ ਇਹਨਾਂ ਦੇ
ਫੋਨ ਹਾਂਜੀ
ਉਹ ਇਹਨਾਂ ਚ ਗੇਮਾਂ ਤੇ ਪੈ ਹੀ ਜਾਂਦੀਆਂ ਨੇ।
ਅੱਛਾ ਨਹੀਂ, ਅਸੀਂ ਲੋਕ ਤੇ ਕਰ ਹੀ ਸਕਦੇ ਆਂ ਕਿਸੇ ਸਿਸਟਮ ਨਾਲ, ਕਿਸੇ ਤਰੀਕੇ ਨਾਲ।
ਹਾਂ ਐਪਲੀਕੇਸ਼ਨ ਨੂੰ ਲੋਕ ਕਰ ਸਕਦੇ ਹੋ।
ਅੱਛਾ,
ਪਾਸਵਰਡ ਲਾ ਦਿਓ।
ਅੱਛਾ,
ਤੇ ਬੱਚੇ ਡਾਊਨਲੋਡ ਕਰ ਨਹੀਂ ਪਾਣਗੇ।
ਚਲੋ ਇਹ ਵੀ ਗੱਲ ਵਧੀਆ ਹੈ। ਚਲੋ ਠੀਕ ਹੈ ਜੀ, ਚਲੋ ਤੁਸੀਂ ਨਾ ਮੈਨੂੰ ਕੋਈ ਚੰਗਾ ਜਾ, ਹਾਂਜੀ- ਹਾਂਜੀ। ਤੁਸੀਂ ਮੈਨੂੰ ਨਾ ਕੋਈ ਚੰਗਾ ਜਾ ਮੋਬਾਈਲ, ਰੇਂਜ ਵੀ ਨੋਰਮਲ ਜੀ ਹੋਵੇ। ਤੇ ਮੈਨੂੰ ਨਾ ਢੂੰਢ ਦੇ ਆ, ਬਸ ਪੈਸੇ ਤੇ ਥੋੜੇ ਹੀ ਖਰਚਣੇ ਨੇ ਜੀ। ਬਸ ਇਹ ਕਿਸ਼ਤਾਂ ਤੇ ਲੈ ਲਾਂਗੀ। ਦਸ ਕ ਹਜ਼ਾਰ ਦਾ ਫੋਨ ਹੋਵੇ, ਕਿਸ਼ਤਾਂ ਭਰ ਦਿਆਂਗੀ ਮੈਂ ਪੰਜ ਕ ਸੌ ਰੁਪਏ ਮਹੀਨਾ, ਬਸ ਮੈਂ ਇੰਨਾ ਹੀ ਕਰ ਸਕਦੀ ਆਂ।
ਪੰਜ ਸੌ ਰੁਪਏ ਮਹੀਨੇ ਕਿੱਥੇ ਮਿਲਨਾ ਜੇ।
ਚਲੋ ਤੁਸੀਂ ਪਤਾ ਤਾਂ ਕਰਨਾ, ਕੀ ਪਤਾ ਕੋਈ ਸੈਕਿੰਡ ਹੈਂਡ ਹੀ ਮਿਲ ਜਾਏ।
ਸੈਕਿੰਡ ਹੈਂਡ ਵੀ ਤਾਂ ਕੈਸ਼ ਹੀ ਮਿਲੇਗਾ।
ਅੱਛਾ ਚਲੋ ਤੁਸੀਂ ਅੱਜ ਕੱਲ ਹੋ ਜਾਂਦਾ ਸੈਕਿੰਡ ਹੈਂਡ ਤੇ ਵੀ ਕਿਸ਼ਤਾਂ ਮੇਰੇ ਪੜੋਸੀ ਨੇ ਕਰਾਈਆਂ ਨੇ
ਉਹ ਐਵੇਂ ਹੁੰਦਾ ਨਾ ਜਾਣਕਾਰੀ ਦੀ ਗੱਲ ਹੁੰਦੀ ਹੈ।
ਅੱਛਾ ਜੀ ਚਲੋ ਫੇਰ ਕੋਈ ਗੱਲ ਨੀ ਤੁਸੀਂ
ਥੋੜੇ ਨਾਲ ਨਾ ਫਿਰ ਚੀਜ਼ ਮਹਿੰਗੀ ਪੈ ਜਾਂਦੀ ਗੱਲ ਇਹ ਹੈਗੀ।
ਚਲੋ ਕੋਈ ਨੀ ਫੇਰ ਥੋੜਾ ਬਹੁਤ ਤੁਹਾਨੂੰ ਪਤਾ ਫੇਰ ਪੈਸੇ ਪੰਜ ਸੌ ਦੇ ਸਾਢੇ ਪੰਜ ਸੌ ਕੱਢ ਲਾਂਗੇ ਪੰਜਾਹ ਰੁਪਏ ਸੋਚਾਂਗੀ ਮੈਂ ਇੰਟਰਸਟ ਦੇ ਰਹੀ ਹਾਂ ਫਿਰ ਇਸ ਕਰਕੇ ਮੈਂ ਕੱਢ ਲਵਾਂਗੀ ਅੱਛਾ ਸੈਮਸੰਗ ਦਾ ਹੀ ਲਵਾਂ ਚਲੋ ਠੀਕ ਹੈ ਮੈਂ ਸੈਮਸੰਗ ਦਾ ਹੀ ਫੋਨ ਲੈ ਲਾਂਗੀ
ਉਹੱਦ ਪਤਾ ਕੀ ਅੱਜ ਕੱਲ੍ਹ ਸੈਮਸਗ ਚੱਲਦਾ ਪਿਆ ਨਾ ਸਮਾਨ ਸਮੂਨ ਜਿਵੇਂ ਬੈਟਰੀਆਂ ਹਰ ਚੀਜ਼ ਨਾ ਆਰਾਮ ਨਾਲ ਮਿਲ ਜਾਂਦੀ ਹੈ।
ਅੱਛਾ ਇਹ ਵੀ ਗੱਲ ਠੀਕ ਹੈ ਤੁਹਾਡੀ ਹਾਂਜੀ ਹਾਂਜੀ ਠੀਕ ਹੈ ਜੀ ਪਰ ਇਹ ਨਾ ਇਹ ਗੱਲ ਹੈਗੀ ਹੈ ਬਸ ਇਹ ਨਾ ਫੋਨ ਲੈ ਤੇ ਲਵੋ ਬੰਦਾ ਫੇਰ ਉਹਦੇ ਨਾ ਡਿਸਐਡਵਾਂਟੇਜ ਵੀ ਬੜੇ ਹੈਗੇ ਨੇ ਫੋਨ ਦੇ
ਦੇਖੋ ਫਿਰ ਫੁੱਲ ਨਾਲ ਕੰਢੇ ਤਾਂ ਹੁੰਦੇ ਹੀ ਨਹੀਂ ਨਾ
ਹਾਂਜੀ ਹਾਂਜੀ ਬੜੇ ਹੀ ਨੁਕਸਾਨ ਨੇ ਫ਼ੋਨ ਦੇ ਅੱਜ ਕੱਲ੍ਹ
ਸਮਝੇ ਨਹੀਂ ਜੇ ਫੋਨ ਚੰਗੀ ਤਰ੍ਹਾਂ ਚਲਾਓ ਤਾਂ ਫਾਇਦਾ ਹੈ ਜੇ ਮਿਸਯੂਜ ਘਰੋਂ ਨੁਕਸਾਨ ਵੀ ਤਾਂ ਹੈ ਹੀ ਹੈ ਨਾ ਫਿਰ ਉਹ ਤਾਂ ਹੀ ਤਾਂ ਫਿਰ ਬੱਚਿਆਂ 'ਤੇ ਫਿਰ ਧਿਆਨ ਰੱਖਣਾ ਪੈਂਦਾ
ਹਾਂਜੀ ਉਹ ਨਾ ਮੇਰਾ ਮੁੰਡਾ ਨਾ ਮੈਂ ਵੇਖਿਆ ਕੱਲ ਮੇਰੇ ਨਾਲ ਵਾਲੇ ਪੜੋਸੀਆਂ ਦਾ ਮੁੰਡਾ ਨਾ ਫਰੀ ਫਾਇਰ ਖੇਲ ਰਿਹਾ ਸੀ ਤੇ ਉਹਨੇ ਪਤਾ ਕੀ ਕੀਤਾ ਫਰੀ ਫਾਇਰ ਖੇਲਦੇ ਖੇਲਦੇ ਨਾ ਪੈਸਿਆਂ ਦਾ ਰਿਚਾਰਜ ਕਰ ਲਿਆ ਤੇ ਆਪਣੇ ਪਾਪਾ ਦੇ ਅਕਾਊਂਟ ਵਿਚ ਸਾਰੇ ਪੈਸੇ ਉਹਨੇ ਰਿਚਾਰਜ ਕਰਕੇ ਖਰਚ ਗੇਮ ਖੇਲਦੇ ਖੇਲਦੇ ਖਤਮ ਕਰ ਦਿੱਤੇ ਕੋਈ ਪੁਆਇੰਟਸ ਲੈਣ ਵਾਤੇ ਤੇ ਉਹਦੇ ਪਾਪ ਬਲ ਗੁਲਕੀ ਉਹਨੂੰ ਬੜਾ ਹੀ ਡਾਂਟਿਆ ਬੜਾ ਹੀ ਡਾਂਟਿਆ ਮੈਨੂੰ ਅੱਜ ਆਉਂਦੀਆਂ ਹੀਆਂ ਪਈਆਂ ਸੀ ਹਾਂਜੀ ਮੈਨੂੰ ਨਾ ਆਵਾਜ਼ਾਂ ਆਉਂਦੀਆਂ ਪਈਆ ਸੀ ਉਹਨਾਂ ਦੇ ਘਰੋਂ ਬੜੀਆਂ ਡਾਂਟਣਦੀ ਆ ਉਹਦੇ ਪਾਪਾ ਦੀ ਤੇ ਫ਼ਿਰ ਮੈਂ ਭਰਜਾਈ ਜੀ ਕੋਲ ਪੁੱਛਿਆ ਮੈਂ ਕਿਹਾ ਭਰਜਾਈ ਜੀ ਤੁਸੀਂ ਕਿਉਂ ਬੱਚਿਆਂ ਨੂੰ ਡਾਂਡਦੇ ਪਏ ਸੀ ਕਹਿੰਦੇ ਕੀ ਦੱਸਾਂ ਤੁਹਾਨੂੰ ਭੈਣ ਜੀ ਬਈ ਨਾ ਇਹਨਾਂ ਨੇ ਮੇਰੇ ਬੱਚਿਆਂ ਨੇ ਪਤਾ ਕੀ ਕੀਤਾ ਜੇ ਫ੍ਰੀ ਫਾਇਰ ਗੇਮ ਖੇਲਦੇ - ਖੇਲਦੇ ਸਾਰੇ ਮੇਰੇ ਹਸਬੈਂਡ ਦੇ ਫੋਨ ਵਿੱਚੋਂ ਪੈਸੇ ਉਡਾ ਦਿੱਤੇ ਨੇ।
ਇਹ ਤੇ ਨਾ, ਉਹਨੂੰ ਉਹਨਾਂ ਨੂੰ ਪਿੰਨ ਪਿੰਨ ਪਤਾ ਸੀ ਬੱਚੇ ਨੂੰ।
ਹਾਂ ਕਿੱਥੇ ਉਹਨਾਂ ਨੇ ਆਪਣੇ ਮਾਂ- ਪਿਓ ਨੂੰ ਲਿਆਉਣਾ? ਕਿੱਥੇ ਉਹਨਾਂ ਨੇ ਆਪਣੇ ਮਾਂ- ਪਿਓ ਨੂੰ ਲਿਆਉਣਾ? ਤੇ ਪੈਸੇ ਦਿੱਤੇ ਹੋਣੇ, ਉਹਨਾ ਨੇ, ਪੀ- ਪੀ ਗੂਗਲ ਪੇ ਤੋਂ। ਹਾਂ ਗੱਲ ਸਹੀ ਉਹੀ ਤੇ ਬੱਚਿਆਂ ਨੂੰ ਸਮਝਾਇਆ ਵੀ ਹੋਇਆ ਸੀ ਨਾ ਉਹ ਬੱਚਾ ਅਜੇ ਹੈਗਾ ਸੀ, ਅੱਠ - ਦਸ ਸਾਲ ਦਾ। ਤੁਹਾਨੂੰ ਪਤਾ, ਬੱਚੇ ਆਪਣੀ ਏਜ ਤੋਂ ਜ਼ਿਆਦਾ ਆਜ। ਕੱਲ੍ਹ ਸਮਝਦਾਰ ਹੋ ਗਏ ਨੇ। ਤੇ ਓਹਨੇ ਆਪਣੇ ਮੰਮੀ - ਪਾਪਾ ਨੂੰ ਡਾਇਲ ਕਰਦੇ ਵੇਖ ਲਿਆ, ਪਾ
ਆਵਾਜ਼ ਸਾਫ਼ ਨਹੀਂ ਆਉਦੀ ਪਈ।
ਅੱਛਾ, ਮੈਨੂੰ ਤੇ ਆ ਰਹੀ ਹੈ। ਤੁਹਾਡੀ ਬਿਲਕੁਲ ਸਾਫ਼ ਆ ਰਹੀ ਹੈ।
ਨਹੀਂ, ਮੇਰੇ ਕੋਲ ਤੁਹਾਡੀ ਨਾ ਆਵਾਜ਼ ਹੁਣ ਸਾਫ਼ ਕੋਈ ਨਹੀਂ ਆ ਰਹੀ।
ਅੱਛਾ ਚਲੋ ਮੈਨੂੰ ਤੇ ਬਿਲਕੁਲ ਸਾਫ਼ ਆ ਰਹੀ ਹੈਗੀ ਇਹ ਤੇ ਮੈਂ ਇਹ ਕਹਿ ਰਹੀ ਸੀਗੀ ਕਿ ਤੁਸੀਂ ਫੋਨ ਤੇ ਲੋ ਗਈ ਤੇ ਉਸ ਤੋਂ ਬਾਅਦ ਨਾ ਉਹਦੇ ਨਾਲ ਹੀ ਨਾ ਨਾਲ ਹੀ ਉਹਦੀ ਕੱਪਾਂ ਦੀ ਦੁਕਾਨ ਹੈਗੀ ਜੇ
ਕੱਪ ਹੁੰਦੇ ਨਾ ਕੱਪ ਜਿਥ ਤੁਸੀਂ ਚਾਹ ਪੀਂਦੇ ਆ ਉਹ ਤੁਸੀਂ ਨਾ ਕੱਪ ਵੀ ਲੈ ਕੇ ਆਉਣਾ ਕੱਪ ਦੇ ਥੱਲੇ ਨਾ ਪਲੇਟ ਕੱਪ ਪਲੇਟ ਵਾਲੇ ਕੱਪ ਲੈ ਆਉਣਾ
ਅੱਛਾ
ਹਾਂ, ਤੁਸੀਂ ਤੇ ਬਾਜ਼ਾਰ ਜਾਂਦੇ ਰਹਿੰਦੇ ਹੋ। ਮੈਨੂੰ ਤੁਹਾਡੇ ਤੁਹਾਡੀ ਵਾਈਫ ਨੇ ਦੱਸਿਆ ਸੀਗਾ ਕਿ ਤੁਸੀਂ ਬਾਜ਼ਾਰ ਜਾਂਦੇ ਰਹਿੰਦੇ ਹੋ। ਤੇ ਮੈਂ ਕਿਹਾ, 'ਚਲੋ ਮੈਂ ਵੀ ਆਪਣਾ ਥੋੜ੍ਹਾ- ਬਹੁਤ ਸਮਾਨ। ਤੁਸੀਂ ਆਪਣੇ ਘਰ ਦਾ ਲਿਆਓਗੇ ਤੇ ਮੇਰਾ ਵੀ ਲੈ ਆਉਣਾ।
ਐਸਾ ਹੈਗਾ ਹੁਣ, ਅੱਜ ਤੇ ਮੈਂ ਕਿੱਥੇ ਬਾਹਰ ਆਇਆ ਹੋਇਆ।
ਅੱਛਾ ਜੀ, ਅੱਛਾ ਜੀ, ਚਲੋ ਕੋਈ ਨੀ। ਪਰਸੋਂ ਲਿਆ ਦੇਣਾ, ਮੇਕ
ਜਾ ਕੇ ਮੈਂ ਘਰ ਪਤਾ ਕਰਦਾ ਨਾ, ਕੋਈ ਸਮਾਨ ਚਾਹੀਦ ਜੇ? ਮੇ ਮੈਨੂੰ ਐਮਰਜੈਂਸੀ ਜਾਣਾ ਪਿਆ। ਬਜ਼ਾਰ ਫਿਰ ਤਾਂ ਮੈਂ ਸ਼ਾਮੀ ਜਾ ਕੇ ਮੈਂ, ਤੁਹਾਡਾ ਸਮਾਨ ਵੀ ਲਈ ਆਵਾਂਗਾ।
ਅੱਛਾ ਚਲ, ਆ ਤੁਸੀਂ ਨਾ ਮੇਰਾ ਸਮਾਨ ਵੀ ਲੇ ਆਣਾ। ਕਿਉਂਕਿ ਨਾ ਚਾਰ - ਪੰਜ ਦਿਨ ਬਾਅਦ ਨਾ ਮੇਰੇ ਘਰ ਮੇਰੀ ਨ ਨਾਣਾ ਨੇ ਆਉਣਾ, ਤੇ ਬਸ ਫੇਿਰ ਉਹਨਾਂ ਨੂੰ ਟੁੱਟੇ ਹੋਏ ਕੱਪਾਂ 'ਚ ਥੋੜੀ ਚਾਹ ਪਿਆਵਾਂਗੀ ਮੈਂ। ਤੇ ਮੈਂ ਸੋਚ ਰਹੀ ਹਾਂ, ਨਵੇਂ ਕਪ ਹੀ ਮਗਵਾਲਾ। ਤੇ ਨਾਲ ਥੱਲੇ ਪਲੇਟ ਵੀ ਹੋਵੇ, ਫੇਰ ਨਾ ਬੰਦਾ ਦੋ ਮਿੰਟ ਰੱਖ ਤੇ ਚੁਸਕੀਆਂ ਲੈ ਲੈ ਕੇ ਚਾਹ ਪੀ ਲੈਂਦਾ, ਉਹ ਬੜੀ ਸੁਵਾਦ ਜੀ ਲੱਗਦੀ ਏ ਫੇਰ।
ਹਾਂ, ਗੱਲ ਠੀਕ ਹੈ ਵੈਸੇ।
ਹਾਂ, ਇਸ ਕਰਕੇ ਨਾ, ਮੈਂ ਨਾ ਨਵੇਂ ਕੱਪ ਲਿਆਣੇ ਨੇ। ਤੇ ਉਹ ਤੇ ਨਾਲ ਮੋਬਾਇਲ ਫੋਨ ਹੈ, ਦੋ ਹੀ ਚੀਜ਼ਾਂ ਮੈਨੂੰ ਚਾਹੀਦੀਆਂ ਸੀਗੀ। ਮੈਂ ਕਿਹਾ ਤੁਸੀਂ ਤੇ ਜਾਂਦੇ ਰਹਿੰਦੇ ਹੋ ਨਾਲ। ਤੁਹਾਨੂੰ ਸਮਝ ਵੀ ਸਾਰੀ ਹੈਗੀ ਮੋਬਾਇਲਾਂ
ਮੈਂ ਕੱਲ੍ਹ ਜਿਵੇਂ ਆਨਾ ਨਾ, ਕੱਲ੍ਹ ਸ਼ਾਮੀ ਆਂਦੇ ਹੀ। ਪਹਿਲੇ ਮੈਂ ਦੇਖਦਾ, ਵੈਸੇ ਮੈਨੂੰ ਉਮੀਦ ਹੈ। ਕੱਲ੍ਹ ਸ਼ਾਮੀ ਜਾਵਾਂਗਾ। ਬਜ਼ਾਰ ਜਾ ਕੇ ਮੈ ਸਮਾਨ ਓਹ, ਲਿਆਵਾਂਗਾ ਤੇ ਪਰਸੋ ਤੇ ਪੱਕਾ ਜਾਣਾ ਹੀ ਜਾਣਾ। ਜੋਂ ਮਰਜ਼ੀ ਹੋਵੇ, ਜਾਣਾ ਹੀ ਪੈਣਾ।
ਠੀਕ ਹੈ ਜੀ। ਤੇ ਅੱਛਾ ਜੀ, ਹੋਰ ਨਾ ਮੇਰੇ ਨਾਲ ਘਰ ਨਾ ਹੈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ। ਤੇ ਨਾ ਹਾਂ, ਬੜਾ ਸੌਖਾ ਕੰਮ ਏ ਨਾ ਮੈਂ ਕੰਸਟਰਕਸ਼ਨ ਦਾ ਕੰਮ
ਠੱਕ -ਠਕ - ਠਕ -ਠਕ- ਠਕ ਲਾਈ ਰੱਖਦੇ ਨੇ, ਜਦੋਂ - ਜਦੋਂ ਨਵਾਂ - ਨਵਾਂ ਕੰਮ ਸ਼ੁਰੂ ਹੋਵੇ ਤਾਂ ਚੰਗਾ ਲੱਗਦਾ ਹੈ।
ਪਰ ਨਾ, ਇਹ ਤੁਹਾਨੂ ਕੀ ਦੱਸਾਂ। ਸ਼ੌਂਕ ਤੇ ਆਉਂਦਾ ਹੀ ਨਵੇਂ ਘਰ ਦਾ। ਜਦੋਂ ਬਣ ਜਾਏਗਾ ਬਾਅਦ 'ਚ ਕਿੰਨਾ ਸੁੱਖ ਹੋ ਜਾਏਗਾ ਫ਼ਿਰ।
ਲੇਕਿਨ ਜਦੋਂ ਕੰਮ ਹੁੰਦਾ ਨਾ, ਘਰ ਦੇ ਅੰਦਰ ਰਹਿ ਕੇ ਕੰਮ ਕਰੂੰਗਾ। ਬੜਾ- ਬੜਾ ਔਖਾ ਕੰਮ ਜੇ। ਮਿੱਟੀਆਂ - ਧੂੜਾਂ। ਫਿਰ ਸ਼ਾਮੀ ਜਦੋਂ ਜਾਂਦੇ ਨੇ ਮਿਸਤਰੀ - ਮਜ਼ਦੂਰ, ਉਸ ਤੋਂ ਬਾਅਦ ਸਫਾਈਆਂ ਕਰੋ ਜੀ। ਚਦਰਾਂ ਬਦਲੋ ਬੈਡ ਦੀਆਂ ਝਾੜੋ।
ਹਾਂ ਇਹ ਤੇ ਹੈ ਹੀ ਹਾਂਜੀ ਕੰਮ ਤੇ ਵੱਧ ਹੀ ਜਾਂਦਾ ਪਰ ਹਾਂ ਹਾਂ ਪਰ ਨਾ ਮੈਂ ਅਸੀਂ ਚਾਰ ਦਰਾਣੀਆਂ ਜਠਾਣੀਆਂ ਹੈਗੀਆਂ ਚਾਰੋਂ ਮਿਲ ਕੇ ਫਟਾਫਟ ਕਰ ਲੈਂਦੀਆਂ ਵਾਂ ਫਿਰ ਸਾਨੂੰ ਹਾਂ ਫਿਰ ਹਾਂ ਹਾਂ ਫਿਰ ਦਿੱਕਤ ਨਹੀਂ ਹੁੰਦੀ ਨਾ ਫੇਰ ਚਾਰ ਦੁਰਾਣੀਆਂ ਜਠਾਣੀਆਂ ਹੈਗੀਆਂ ਵਾ ਇੱਕ ਜਣੀ ਚਿੱਦਰ ਚਿੱਦਰਰਾਾਂ ਚਾੜ ਲੈਂਦੀਏ ਇੱਕ ਜਣੀ ਝਾੜੂ ਮਾਰ ਲੈਂਦੀ ਏ ਇੱਕ ਜਣੀ ਰਾਤ ਦੀ ਰੋਟੀ ਪਾਣੀ ਬਣਾ ਲੈਂਦੀ ਏ
ਹਾਂ ਬ ਫੇਰ ਠੀਕ ਹੈ ਜ ਇਕੱਲੇ ਬੰਦੇ ਅਸੀਂ ਸਾਡਾ ਤਾਂ ਬੜਾ ਔਖਾ ਸੀ ਪਿੱਛੇ ਬਣਾਇਆ ਸਾਨੂੰ ਪਤਾ ਸੀ ਕਿੱਦਾਂ ਬਣਾਇਆ ਹੈ
ਇਹ ਤੇ ਤੁਸੀਂ ਬੜੀ ਵਧੀਆ ਗੱਲ ਕਰ ਰਹੇ ਹੋ ਇਕੱਲੇ ਬੰਦੇ ਵਸਤੇ ਤਾਂ ਬੜਾ ਹੀ ਔਖਾ ਹੈਗਾ ਜੀ
ਕਿਉਂਕਿ ਸਾਨੂੰ ਹੋ ਗਏ ਨਾ ਅੱਜ ਆਪਣਾ ਚਾਰ ਇੱਕ ਸਾਲ ਉਦੋਂ ਲੋਕਡਾਊਨ ਲੱਗਿਆ ਸੀਗਾ
ਅੱਛਾ ਜੀ
ਅਤੇ ਲੋਕਡਾਊਨ ਵਿਹਲੇ ਦਿਨ ਸੀਗੇ
ਹਾਂ ਜੀ।
ਕੰਮ ਧੰਦੇ ਸਾਰੇ ਬੰਦ ਹੋ ਗਏ ਸਾਡੇ।
ਅੱਛਾ - ਅੱਛਾ।
ਤੈਨੂੰ ਤਾਂ ਪਤਾ ਹੀ ਹੈ, ਫਿਰ ਉਦੋਂ ਕੰਮ ਤਾਂ ਸੀਗਾ ਕੋਈ ਨਹੀਂ। ਬਿਲਕੁਲ ਵਿਹਲੇ ਹੀ ਸੀਗੇ। ਤੇ ਹੁਣ ਕੰਮ ਇੱਥੇ ਲਾਇਆ ਹੋਇਆ ਸੀਗਾ। ਵਿੱਚ ਕੰਮ ਚਲਾਇਆ। ਉਹਦੇ ਵਿੱਚ ਬਣਾਉਂਦੇ ਰਹੇ ਫਿਰ ਦੇਖਿਆ ਪੈਸੇ ਤੰਗੀ ਆ ਰਹੀ ਹੈ ਤੰਗੀ ਦੇ ਕੰਮ ਜਦੋਂ ਬੰਦ ਆਈ ਜਾਣੇ ਸੀ ਨਾ ਫਿਰ ਕੰਮ ਰੋਕ ਦਿੱਤਾ ਫਿਰ ਦੋ ਚਾਰ ਮਹੀਨੇ ਕੰਮ ਰੈਸਟ ਕਰਕੇ ਫਿਰ ਦੁਬਾਰਾ ਸ਼ੁਰੂ ਕੀਤਾ ਫਿਰ ਇੱਕ ਕੰਮ ਕਰਾਇਆ
ਹਾਂਜੀ ਕੰਮ ਕਰਾਉਣੇ ਹੀ ਬੜੇ ਔਖੇ ਨੇ ਸੀ ਬੜੇ ਔਖੇ
ਤਾ ਐਵੇਂ ਕਰਦੇ ਕਰਦੇ ਕਰਦੇ ਪੂਰਾ ਕੀਤਾ ਸਾਨੂੰ ਪਤਾ ਹੈ ਕਿ ਕਿਵੇਂ ਪੂਰਾ ਹੋਇਆ ਉਹ
ਆਹੋ ਜੀ ਆਹੋ ਘਰ ਦੇ ਕੰਮ ਕਰਾਉਣੇ ਬੜੇ ਹੀ ਔਖੇ ਨੇ ਬੜੇ ਹੀ ਔਖੇ
ਮੈਂ ਕਹਿ ਰਿਹਾ ਬੰਦਾ ਥੱਕ ਜਾਂਦਾ ਹੈ ਘਰ ਬਣਾ ਗੇ ਵਿਆਹ ਕਰਕੇ ਹੋਏ ਹੋਏ ਹੋਏ ਬੜੇ ਪੈਸੇ ਲੱਗਦੇ ਨੇ ਅੱਜ ਕੱਲ੍ਹ
ਹਾਂਜੀ ਹਾਂਜੀ ਬਸ ਓਨਾ ਫੇਿਰ ਅੱਗੋਂ ਮਿਲ
ਸਾਨੂੰ ਥੋੜ੍ਹਾ ਜ ਇਹ ਸੀਗਾ ਅਸੀਂ ਰਹਿੰਦੇ ਦੂਜਾ ਮਕਾਨ ਹੀ ਸੀਗਾ ਤੇ ਇੱਧਰ ਬੰਣ ਰਿਹਾ ਸੀਗਾ ਦੂਸਰੇ ਪਲਾਟ ਦੇ ਵਿੱਚ ਸਾਨੂੰ ਇਹ ਦਿੱਕਤ ਨਹੀਂ ਹੋਈ ਜਦ ਸਾਡਾ ਮਨ ਕੀਤਾ ਕੰਮ ਸ਼ੁਰੂ ਕਰ ਲਿਆ ਜਦੋਂ ਮਨ ਕੀਤਾ ਕੰਮ ਬੰਦ ਕਰਤਾ
ਆਹ ਪਰ ਇਹੀਓ ਗੱਲ ਨਾ ਮੈਂ ਵੀ ਬਣਾਉਂਦੀ ਪਾਇ ਆ ਨਾ ਬਸ ਮੈਨੂੰ ਤਾਂਹੀ ਬੜੀ ਔਖੀ ਹੋ ਰਹੀ ਆ
ਹਾਂ
ਤਾਂ ਹੀ ਤੇ ਸਮਾਨ ਤੁਹਾਨੂੰ ਕਹਿੰਦੇ ਵੀ ਆਾਂ ਮੈਨੂੰ ਤੁਹਾਡੇ ਦੱਸਿਆ ਸੀ ਤੁਹਾਡੀ ਵਾਈਫ ਨੇ ਤੁਸੀਂ ਲੈ ਆਦੇ ਹੋ ਮੈਂ ਕਿਹਾ ਚੱਲ ਮੈਂ ਹੀ ਫੋਨ ਕਰਕੇ ਕਹਿ ਦੇਵਾਂ ਹਾਂਜੀ ਹਾਂਜੀ ਠੀਕ ਹੈ ਪਤਾ ਕਰ ਦੋਗੇ ਨਾ ਫੇਿਰ ਮੈਨੂੰ ਲਿਆ ਆਣਾ ਸਮਾਨ ਜਦੋਂ ਤੁਸੀਂ ਲਿਆ ਆਓਗੇ ਨਾ ਤੇ ਮੈਨੂੰ ਬਿੱਲ ਦੀ ਫੋਟੋ ਭੇਜ ਦੇ ਨਾ ਮੈਂ ਤੁਹਾਨੂੰ ਨਾ ਪੇਟੀਐਮ ਕਰ ਦਿਆਂਗੀ ਹਾਂਜੀ ਹਾਂਜੀ ਤੇ ਹੋਰ ਮੈਂ ਇਹ ਕਹਿਣਾ ਸੀਗਾ ਕਿ ਤੁਹਾਡੇ ਬੱਚੇ ਜਿਹੜਾ ਪਿੱਛੇ ਰਿਜਲਟ ਆਇਆ ਸੀ ਕੀ ਰਿਜਲਟ ਆਇਆ ਤੁਹਾਡੇ ਬੱਚਿਆਂ ਦਾ
ਬੱਚੇ ਸਾਡੇ ਪਾਸ ਹੋ ਗਏ ਨੇ ਚੰਗੀ ਪੜ੍ਹਾਈ ਕੀਤੀ ਨੇ
ਚਲੋ ਵਧੀਆ ਹੋ ਗਿਆ ਜੇ ਪਾਸ ਹੋ ਗਏ ਨਵੀਂ ਕਲਾਸ ਵਿਚ ਆ ਗਏ ਬੱਚੇ ਬੱਚੇ ਪੜ੍ਹ ਲਿਖ ਜਾਣ ਮਾਂ ਬਾਪ ਦੀ ਇਹੀਓ
ਅਤੇ ਉਹ ਆਈਏ ਡਿਵੀਜ਼ਨ ਆਈਏ ਉਹਨੇ ਨੜਿਨਵੇਂ ਨੜਿਨਵੇਂ ਪ੍ਰਸੈਂਟ ਨੰਬਰ ਲਏ ਨ
ਅੱਛਾ ਜੀ ਚਲੋ ਐ ਤੇ ਬਹੁਤ ਹੀ ਵਧੀਆ ਗੱਲ ਹੈਗੀ ਚਲੋ ਅੱਗੋਂ ਅੱਛਾ ਅੱਛਾ ਅੱਛਾ ਅੱਗੋਂ ਦੀ ਮਿਲ ਜਾੇਗਾ ਜੋ ਵੀ ਅੱਗੋਂ ਉਹਨੇ ਪੜ੍ਹਾਈ ਕਰਨੀ ਹੈ ਸਕਾਲਰਸ਼ਿਪ ਮਿਲ ਜਾਂਦੀ ਹੈ ਨਾ ਅੱਗੋਂ ਦੀ ਤੇ ਅੱਗੋ ਦੀ
ਰਹਿੰਦੇ ਨੇ ਸਾਨੂੰ ਜਿਵੇਂ ਕਹਿੰਦੇ ਅਸੀ ਹਾਂ ਕਰਦੇ ਚਲੋ ਇ ਨਾ ਤੇਰੇ ਨਾਲ ਚੱਲ ਪੈਂਨੇ ਹਾਂ
ਆਹ ਇਹ ਵੀ ਗੱਲ ਠੀਕ ਏ ਬੱਚਿਆਂ ਨੂੰ ਹੀ ਅੱਜ ਕੱਲ ਪਤਾ ਹੈ ਕਿ ਉਹਨਾ ਨੇ ਕੀ ਪੜ੍ਹਨਾ ਤੇ ਕੀ ਅੱਗੇ ਕਰਨਾ
ਹਾਂ ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ ਐਵੇ ਬੱਚੇ ਬੱਚੇ ਪੜ੍ਹ ਲਿਖ ਜਾਣ ਕਾਮਯਾਬ ਹੋ ਜਾਣ ਚੰਗੇ ਰਸਤੇ ਰਹਿਣ ਤੇ ਇਸ ਤੋਂ ਵਧੀਆ ਕੀ ਚਾਹੀਦਾ ਹੈ ਇਸ ਤਾਂ ਉੱਪਰ ਸਾਡੇ ਕੋਲ ਕਮਾਈ ਥੋੜ੍ਹੀ ਹੈ ਸਾਡੀੇਤੇ ਇਹ ਕਮਾਈ ਹੈ
ਬੱਚੇ ਪੜ੍ਹ ਲਿਖ ਜਾਣ ਮਾਂ ਬਾਪ ਦੀ ਇਹੀ ਉਹ ਤਰੱਕੀ ਹੋਰ ਕੀ ਮਾਂ ਬਾਪ ਨੂੰ ਚਾਹੀਦਾ
ਬਿਲ ਬਿਲਕੁਲ ਬਿਲਕੁਲ
ਹਾਂ ਬਸ ਮੈਂ ਵੀ ਚਾਹਦੀ ਹ ਮੇਰੇ ਮੇਰੇ ਬੱਚੇ ਵੀ ਤੁਹਾਡੇ ਬੱਚੇ ਆਖਣ ਪੜ ਜਾਣ ਅੱਛੇ ਨੰਬਰ ਲੈ ਲੈਣ ਮੇਰਾ ਮੁੰਡਾ ਤੇ ਬੜਾ ਹੀ ਨਲੈਕ ਹੈਗਾ ਜੇ ਸਾਰਾ ਦਿਨ ਹਾਂ ਮੇਰਾ ਮੁੰਡਾ ਤੇ ਬੜਾ ਹੀ ਨਲਾਇਕ ਹੈਗਾ ਜੇ, ਸਾਰਾ ਦਿਨ ਸ਼ਰਾਰਤਾਂ ਸਾਰਾ ਦਿਨ ਸ਼ਰਾਰਤਾਂ। ਸਾਰਾ ਦਿਨ। ਕਦੀ ਬਾਹਰ ਜਾਂਦਾ ਜੇ ਕ੍ਰਿਕਟ ਖੇਲਣ ਫੇਰ ਕ੍ਰਿਕਟ ਵਾਲੇ ਪਾਸੋਂ ਆਉਂਦਾ ਦੂਜੀ ਜਗ੍ਹਾ ਚਲਾ ਜਾਂਦਾ ਬੈਡਮਿੰਟਨ ਖੇਲਣ ਸ ਤੇ ਦੂਜ ਤੀਜ ਹਾਂ ਦੂਜੀ ਜਗ੍ਹਾ ਆ ਕੇ ਫਿਰ ਤੀਜੀ ਜਗ੍ਹਾ ਚਲਾ ਜਾਂਦਾ ਜੇ ਸ ਹਾਂ। ਬਸ ਫਿਰ ਸਕੂ। ਸਕੂਲ ਖੁੱਲ ਜਾਣਗੇ ਫੇਰ ਥੋੜ੍ਹੀ ਸ਼ਾਂਤੀ ਹੋ ਜਏਗੀ, ਬਸ।
ਬਸ ਬੱਚਿਆਂ ਦਾ ਮਨ ਵੀ ਤੇ ਕਰਦਾ ਏ ਨਾ ਏਦਰ ਖੇਲਣ ਦਾ। ਉਹ ਸਾਰਾ ਦਿਨ ਪੜ੍ਹਦੇ ਰਹਿਣ, ਪੜ੍ਹਦੇ ਰਹਿਣ, ਪੜ੍ਹਦੇ ਰਹਿਣ, ਦਿਮਾਗ ਨੂੰ ਰੈਸਟ ਵੀ ਚਾਹੀਦੀ ਹੁੰਦੀ ਹੈ। ਦਿਮਾਗ ਫਰੈੱਸ਼ ਵੀ ਕਰਨਾ ਹੁੰਦਾ ਹੈ।
ਸਕੂਲ ਜਾ ਕੇ ਸ ਜਦੋਂ ਸਕੂਲ ਜਾ ਕੇ ਆਣਗੇ ਤੇ ਉਸ ਤੋਂ ਬਾਅਦ ਫਿਰ ਅ ਅ ਆਪੇ ਆ ਕੇ ਥੱਕ ਟੁੱਟ ਕੇ ਸੋ ਜਾਣਗੇ। ਫੇਰ ਸ਼ਾਮੀ ਹੋ ਹੋਮਵਰਕ ਕਰਣਗੇ ਸ ਉਸ ਤੋਂ ਬਾਅਦ ਟੁਇਸ਼ਣ ਜਾਣਗੇ ਸ ਤੇ ਫੇਰ ਆਪੇ ਮ ਸਾਰਾ ਦਿਨ ਨਿਕਲ ਈ ਜਾਏਗਾ ਸ ਬਸ ਹੁਣ। ਛੁੱਟੀਆਂ ਖਤਮ ਹੋ ਗਈਆਂ ਹਨ। ਹੁਣ ਬੱਚਿਆਂ ਨੂੰ, ਚਲੋ ਨਿ ਮੈਂ ਨਾ ਆ ਆਪਣੇ ਬੱਚਿਆਂ ਦੀ ਡਰੈੱਸ ਪ੍ਰੈਸ ਕਰ ਲਾਂ ਕੱਲ ਸਕੂਲ ਜਾਣਾ। ਮੈਂ, ਮੈਂ ਰੱਖਦੀ ਹਾਂ ਮੈਂ ਫਿਰ ਗੱਲ ਕਰਦੀ ਹਾਂ ਹਾਂਜੀ। ਹਾਂਜੀ-ਹਾਂਜੀ, ਠੀਕ ਏ ਜੀ, ਸਤਿ ਸ਼੍ਰੀ ਅਕਾਲ ਜੀ।
ਚੰਗਾ ਜੀ। ਅੱਛਾਜੀ, ਸਤਿ ਸ਼੍ਰੀ ਅਕਾਲ ਜੀ।